ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਠੀਕ ਓ?
ਹਾਂਜੀ, ਵਧੀਆ ਜੀ, ਹੋਰ ਤੁਸੀਂ ਸੁਣਾਓ ਠੀਕ-ਠਾਕ?
ਹਾਂਜੀ, ਵਧੀਆ, ਹੋਰ ਕੀ ਕਰਦੇ? ਅੱਜ ਕਿਵੇਂ ਯਾਦ
ਬਸ, ਨਹੀਂ-ਨਹੀਂ ਯਾਦ ਤਾਂ ਮੈਂ ਤੁਹਾਨੂੰ ਡੇਲੀ ਕਰਦੀ ਹਾਂ। ਬਸ ਟਾਈਮ ਈ ਨੀ ਮਿਲਦਾ, ਹੁਣ ਮੈਂ ਚਲੋ, ਮੈਂ ਹੁਣੇ ਰੋਟੀ-ਰੋਟੀ ਖਾ ਕੇ ਫ੍ਰਰੀ ਹੋਈ ਸੀਗੀ, ਤੇ ਵੋਕ ਕਰ ਰਹੀ ਸੀਗੀ।
ਅੱਛਾ-ਅੱਛਾ, ਤੇ ਹੁਣ ਵੋਕ।
ਫੇਰ ਮੈਂ ਕਿਹਾ ਚਲੋ, ਮੈਂ ਗੱਲ ਕਰ ਲਾਂ। ਹਾਂਜੀ -ਹਾਂਜੀ, ਵੋਕ ਮੈਂ ਤਾਂ ਰੋ ਟੀ ਰੁੁਟੀ ਖਾਕੇ ਡੇਲੀ ਕਰਦੀ ਹਾਂ ਵੋਕ।
ਚਲੋ, ਏਹ ਤੇ ਵਧੀਆ, ਮੈਂ ਵੈਸੇ ਸੁਣਿਆ ਹੀ ਸੀ, ਕਿ ਬਈ ਵੋਕ ਦੇ ਏਦਾਂ ਬੜੇ ਫਾਇਦੇ ਹੁੰਦੇ ਨੇ। ਤੇ ਚਲੋ ਸਹੀ ਆ, ਤੁਸੀਂ ਕਰਦੇ ਵੀ ਪਏ ਓ ਮੈਨੂੰ ਤੇ ਪਤਾ ਚੱਲਿਆ।
ਨਹੀਂ-ਨਹੀਂ, ਬੋਤ ਵਧੀਆ ਗੱਲ ਏ, ਤੁਹਾਨੂੰ ਵੋਕਕਰਨੀ ਚਾਹੀਦੀ ਹੈ ਮੈਂ ਤਾਂ ਸਵੇਰੇ ਵੀ ਕਰਓ, ਤੇ ਸ਼ਾਮ ਨੂੰ ਵੀ ਜਿੱਦਾਂ ਰੋਟੀ ਜਦੋਂ ਵੀ ਖਾਣੀ ਆ ਤੋਂ ਬਾਅਦ ਜ਼ਰੂਰ ਅੱਧਾ ਘੰਟਾ ਮੈਂ ਮਤਲਬ ਵੋਕ ਕਰਦੀ ਆ, ਚਾਹੇ ਥੋੜ੍ਹੀ ਦੇਰ ਮਤਲਬ ਕਰਾਂ, ਪਰ ਮੈਂ ਜ਼ਰੂਰ ਕਿਉਂਕਿ ਦੇਖੋ ਖਾ ਖਾਧਾ ਪੀਤਾ ਤਾਂ ਥੋੜਾ ਹਜ਼ਮ ਹੋ ਜਾਂਦੈ ਨਾ, ਤੇ ਵੈਸੇ ਵੀ ਸਾਡੇ ਦੇਖੋ
ਗੱਲ ਇਹ
ਥੋੜਾ ਸਰੀਰ ਵੀ ਸਹੀ ਰਹਿੰਦੈ ਆਪਣਾ ਥੋੜਾ ਬਹੁਤਾ ਖਾ ਪੀ ਕੇ ਇਕਦਮ ਲੰਮੇ ਲੇਟਨਾ ਵੀ ਨੀ ਚਾਹੀਦਾ ਤੁਹਾਨੂੰ ਪਤਾ ਹੀ ਇੱਕਦਮ ਫੇਰ
ਹਾਂਜੀ ਤਾਂ ਹੀ ਤੁਹਾਡੀ ਵੋ ਹੈਂ ਪੂਰੀ ਬੋਡੀ ਫਿਟ ਏ ਹੈਂ। ਮੈਂਨ ਤੇ ਅੱਜ ਪਤਾ ਚੱਲਿਆ।
ਹਾਂ ਨਹੀਂ ਨਹੀਂ ਮੈਂ ਦੇਖੋ, ਟਾਈਮ ਨਾਲ ਹੀ ਮੇਰਾ ਤਾਂ ਰੂਟੀਨ ਹੈ। ਜੇ ਟਾਈਮ ਨਾਲ ਮੈਂ ਸੋ ਜਾਣਾ ਬਸ ਹੁਣ ਅਸੀਂ ਵੋਕ ਕਰਨੀੇ ਏ ਥੋੜੀ ਦੇਰ ਨਾਲ ਹੀ ਘਰ ਆ ਕੇ, ਆਪਣਾ ਤੇ ਮੈਂ ਸੋ ਜਾਣਾ ਟਾਈਮ ਨਾਲ ਤੇ ਸਵੇਰੇ ਵੀ ਦੇਖੋ ਟਾਈਮ ਨਾਲ ਉੱਠ ਜਾਣਾ ਵੇ। ਤੇ ਸਵੇਰੇ ਟਾਈਮ ਨਾਲ ਉਠ
ਏਦਾਂ ਤੇ ਵੈਸੇ ਮੈਂ ਵੀ ਦੇਖੋ। ਸੋ ਜਾਂਦੀ ਆਂ ਟਾਈਮ ਤੇ ਬਟ ਵੋਕ ਨਹੀਂ ਹੋ ਪਾਂਦੀ ਮੈਂ ਸੋਚਦੀ ਹਾਂ ਕਿ ਮੈਂ ਕਰਾਂ। ਦੇਖੋ ਜਿੱਦਾਂ ਹੁਣ ਸੋਸ਼ਲ ਮੀਡੀਆ ਚਲਾਂਦਾ ਹੀ ਏ ਬੰਦਾ ਪਤਾ ਚੱਲਦਾ ਹੀ ਏ ਕਿ ਅੱਜ ਕੱਲ੍ਹ ਕਿੰਨੇ ਫ਼ਾਇਦੇ ਨੇ ਵੋਕ ਵਗੈਰਾ ਦੇ ਜਲਦੀ ਉੱਠ
ਨਹੀਂ ਬਹੁਤ ਜਲਦੀ
ਹੁਣ ਜਲਦੀ ਤੇ ਉੱਠ ਜਾਂਦੀ ਹਾਂ ਮੈਂ ਜਲਦੀ ਤੇ ਉੱਠ ਜਾਂਦੀ ਹਾਂ ਮੈਂ, ਪਰ ਵੋਕ ਹੀ ਨਹੀਂ ਹੋ ਪਾਂਦੀ ਫਟਾਫਟ ਨਾਨੇ ਨਹਾਨੀ ਆਂ ਤੇ ਨਾਲ ਹੀ ਪਾਠ ਕਰਨ ਲੱਗ ਜਾਂਨੀ ਆਂ ਗੁਰਦੁਆਰੇ ਜਾਈਦੈ।
ਹਾਂ ਹਾਂਜੀ ਨਹੀਂ ਦੇ ਤੁਸੀਂ ਏਦਾਂ ਕਰਿਆ ਕਰੋ ਨਾ ਦੇਖੋ। ਜਲਦੀ ਉੱਠਣ ਨਾਲ ਦੇਖੋ ਸਾਨੇ ਕਿੰਨੇ ਫ਼ਾਇਦੇ ਨੇ ਦੇਖੋ ਇੱਕ ਤਾਂ ਟਾਈਮ ਨਾਲ ਅਗਰ ਅਸੀਂ ਸੋ ਜਾਂਨੇ ਆਂ ਤੇ ਟਾਈਮ ਨਾਲ ਉੱਠ ਜਾਂਨੇ ਆਂ ਇਹਦੇ ਨਾਲ ਸਾਡਾ ਦੇਖੋ। ਸਾਡਾ ਆਪਣੇ ਆਪ ਬੋਡੀ ਬਿਲਕੁਲ ਵਧੀਆ ਰਹਿੰਦੀ ਏ। ਕਿ ਸਹੀ ਮਹਿਸੂਸ ਕਰਦੀ ਏ ਅਗਰ ਲੇਟ ਸੋਵਾਂਗੇ ਲੇਟ ਉੱਠਾਂਗੇ ਤੇ ਸੁਸਤੀ ਸਾਡੇ ਚ ਕੋਈ ਐਨਰਜੀ ਰੈਵਰ ਸਾਡਾ ਓਦਾਂ ਹੀ ਡਾਊਨ ਰਹੇਗਾ। ਹਨਾ ਸਾਰਾ ਦਿਨ ਤੇ ਅਗਰ ਅਸੀਂ ਜਲਦੀ ਉੱਠਦੇ ਹਾਂ ਸਵੇਰੇ ਸਾਨੂੰ ਦੇਖ। ਸਵੇਰ ਦੀ ਤਾਜ਼ੀ ਹਵਾ ਮਿਲਦੀ ਏ, ਆਕਸੀਜਨ ਮਿਲਦੀ ਏ ਤਾਜ਼ੀ ਹਵਾ ਚ ਬਹੁਤ ਜਲਦੀ ਉੱਠ ਕੇ ਵੋਕ ਕਰੋਗੇ ਨਾ ਉਹ ਹੋਰ ਫਾਇਦਾ ਦੇਗੀ ਤੁਹਾਨੂੰ ਕਿਉਂਕਿ ਸਵੇਰੇ ਇਹ ਇਕਦਮ ਸ਼ਾਂਤ ਹੁੰਦਾ ਹੈ ਕੋਈ ਅੱਛਾ ਅੱਛਾ ਨਹੀਂ ਨਹੀਂ ਗੁਰਦੁਆਰੇ ਤੇ ਚਲੋ ਜਾਣਾ ਤਾਂ ਚਾਹੀਦਾ। ਮੈਂ ਨੀ ਕਵਾਂਗੀ ਤੇ ਇਹ ਹੁੰਦੈ ਸਵੇਰੇ ਤੇ ਵੋਕ ਜ਼ਰੂਰ ਕਰੋ ਠੀਕ ਹੈ ਨਾ, ਤਾਜ਼ੀ ਹਵਾ ਦੇਖੋ ਸਵੇਰੇ ਕੋਈ ਪੋਲਿਊਸ਼ਨ ਕੋਈ ਆਵਾਜ਼ ਰੋਲਾ ਰੱਪਾ ਨੀ ਤੁਸੀਂ ਭਾਵੇਂ ਆਪਣੇ ਮਤਲਬ ਉੱਪਰ ਛੱਤ ਤੇ ਕਰ ਸਕਦੇ ਓ ਜਰੂਰੀ ਤਾਂ ਨੀ ਕਿ ਤੁਸੀਂ ਬਾਹਰ ਜਾ ਕੇ ਕਰਨੈ ਛੱਤ ਤੇ ਵੋਕ ਕਰ ਕੁੜੀ ਨੂੰ ਦਸ ਮਿੰਟ ਤੁਸੀਂ ਮਿਲ ਕਰ ਸਕਦੇ ਹੋ ਉੱਥੇ ਬੈਠ ਕੇ ਦੇਖਣਾ ਤੁਹਾਨੂੰ ਕਿੰਨਾ ਰਿਲੈਕਸ ਮਹਿਸੂਸ ਹੋਏਗਾ। ਠੀਕ ਹੈ ਤੇ ਫਿਰ ਤੁਹਾਨੂੰ ਦੇਖੋ ਸਵੇਰੇ ਅਗਰ ਤੁਸੀਂ ਜਲਦੀ ਉੱਠੇ ਹੋ। ਤੇ ਤੁਹਾਨੂੰ ਐਕਸਰਸਾਈਜ਼ ਦਾ ਵੀ ਟੈਮ ਮਿਲ ਜਾਂ ਤੁਸੀਂ ਐਕਸਰਸਾਈਜ਼ ਤੁਸੀਂ ਇੱਕ ਆਪਣਾ ਰੂਟੀਨ ਬਣਾਓ ਨਾ ਕਿ ਸਵੇਰੇ ਉੱਠਣੈ ਤੁਸੀਂ ਰੂਟੀਨ ਬਣਾਓ ਨਾ ਆਪਣਾ ਕਿ ਦੇਖੋ ਸਵੇਰੇ ਰਾਤੀ ਟਾਈਮ ਨਾਲ ਸੋਣੈ ਸਵੇਰੇ ਤੁਸੀਂ ਅੰਮ੍ਰਿਤ ਵੇਲੇ ਦੇਖੋ ਉੱਠੋ ਤਿੰਨ ਵਜੇ ਤੋਂ ਛੇ ਵਜੇ ਦੇ ਵਿੱਚ ਵਿੱਚ ਅਗਰ ਤੁਸੀਂ ਉੱਠਦੇ ਹੋ ਤੁਹਾਨੂੰ ਪਤਾ ਸਾਡੇ ਸਿੱਖਾਂ ਚ ਤਾਂ ਵੈਸੇ ਅੰਮ੍ਰਿਤ ਵੇਲਾ ਨੂੰ ਇੰਨਾ ਵਧੀਆ ਕਿਹਾ ਗਿਐ ਸਾਡੇ ਗੁਰੂ ਸਾਹਿਬ ਨੇ ਤਾਂ ਪਹਿਲੇ ਹੀ ਕਿਹਾ ਸੀ। ਬਟ ਅੱਜ-ਕੱਲ ਦੇਖੋ ਹਰ ਇੱਕ ਧਰਮ ਦੇ ਵਿੱਚ ਕਿਹਾ ਜਾਂਦੈ ਉਹਨੂੰ ਬ੍ਰਹਮ ਮਹੂਰਤ ਕਹਿ ਰਹੇ ਨੇ। ਪਰ ਸਾਨੂੰ ਤਾਂ ਆਲਰੇਡੀ ਗੁਰੂ ਸਾਹਿਬ ਨੇ ਇਹ ਸਮਝਾਇਆ, ਸੀ ਕਿ ਅੰਮ੍ਰਿ ਤ ਵੇਲੇ ਉੱਠ ਕੇ ਆਪਣਾ ਤੁਸੀ ਨਿੱਤਨੇਮ ਕਰਨਾ ਵਾਹਿਗੁਰੂ ਦਾ ਜਾਪ ਕਰੋ ਨਿਤਨੇਮ ਕਰੋ ਹਨਾ, ਤੇ ਉਸ ਟਾਈਮ ਦੇਖੋ ਕਿੰਨੇ ਸ਼ਾਂਤੀ ਹੁੰਦੀ ਏ, ਸਕੂਨ ਮਿਲਦਾ ਆਰਾਮ ਨਾਲ ਸਿਰਫ ਤੁਹਾਨੂੰ ਜ਼ਿਆਦਾ ਪੰਛੀਆਂ ਦੀ ਆਵਾਜ਼ਾਂ ਸੁਣਦੀਆਂ ਨੇ,
ਹਾਂਜੀ। ਬਿਲ
ਅੱਛੀ ਲੱਗਦੀ ਆ ਹੈਗੀ। ਓਦਾਂ ਭਾਵੇਂ ਸ਼ਾਂਤੀ ਮਤਲਬ ਸਿਰਫ ਇਕ ਤੈਨੂੰ ਪਕਸ਼ੀਆਂ ਦੀ ਆਵਾਜ਼ ਸੁਣਾਈ ਦਿੰਦੀ ਐ। ਤੇ ਬੜਾ ਆਨੰਦਮਈ ਹੁੰਦਾ ਜੇ ਸਵੇਰ ਦਾ ਟਾਈਮ ਨਾ
ਵੈਸੇ ਜਿੱਦਾਂ ਅਸੀਂ ਹਾਂਜੀ, ਜਿੱਦਾਂ ਅਸੀਂ ਅਗਰ ਜਲਦੀ ਉੱਠ ਵੀ ਜਾਈਏ ਦਿਨ ਦੀ ਸ਼ੁਰੂਆਤ ਤ ਇੰਨੀ ਵਧੀਆ ਆਉਂਦੀ ਹੈ ਨਾ ਕਿ ਇੱਕਦਮ ਸ਼ਾਂਤੀ ਵਲਆ ਲੱਗਦਾ ਏ ਹਨਾ। ਇੱਕ ਤਾਂ ਤਾਜ਼ਗੀ ਰਹਿੰਦੀ ਏ। ਤੰਦਰੁਸਤੀ ਜਿਹੀ ਰਹਿੰਦੀ ਏ।
ਹਾਂਜੀ ਉਹੀ ਮੈਂ ਕਹਿੰਨੀ ਹਾਂ ਸਾਡੇ ਕੋਲ ਦੇਖੋ ਮਤਲਬ ਅਸੀਂ ਕਿੰਨੀ ਜਲਦੀ ਉਹ ਉਹੀ ਹਿਸਾਬ ਜਲਦੀ ਉੱਥੇ ਸਾਰੇ ਕੰਮ ਜਲਦੀ ਕੀਤੇ ਸਾਡੇ ਟਾਈਮ ਮ ਹੁੰਦਾ ਖਾਲੀ ਮੀਨਸ ਕਿ ਦੋ ਤਿੰਨ ਘੰਟੇ ਸਾਡੇ ਕੋਲ ਐਕਸਟਰਾ ਜਾਂਦ ਤੇ ਦੇਖੋ ਅਸੀਂ ਦੇਖੋ ਜਲਦੀ ਉੱਠਾਂਗੇ ਤੇ ਜਲਦੀ ਹਾਂ ਸੋਵਾਂਗੇ ਇਹਦੇ ਨਾਲ ਇਹ ਬਣਦਾ ਡਿਸਿਪਲਿਨ ਬੱਚਿਆਂ ਨੂੰ ਦੇਖੋ ਬ ਚੇ ਸਾਨੂੰ ਵੇਖ ਕੇ ਈ ਡਿਸਪਲਿਨ ਸਿੱਖਦੇ ਨੇ, ਬੱਚੇ ਦੇਖਦੇ ਨੇ ਹਾਂ ਵੀ
ਇਹ ਤੇ ਗੱਲ ਹੈ ਦੇਖੋ ਔਰ ਨਾਲ ਮਨ ਵੀ ਸ਼ਾਂਤ ਰਹਿੰਦਾ ਜੇ।
ਹਾਂ ਨਈ ਇਹ ਤੁਹਾਡੇ ਇਹ ਸਭ ਤੋਂ ਵੱਡਆ ਅੱਜ ਕੱਲ੍ਹ ਦੇ ਟਾਈਮ ਚ ਦੇਖੋ ਹਰ ਇੱਕ ਬੰਦਾ ਸਟਰ੍ਰੈ ਸਟਰ੍ਰੈਸ ਹੈਗਾ ਉਹਨੂੰ ਦੇ ਕੋਈ ਡਿਪਰੈਸ਼ਨ ਚ ਹੈ। ਲ ਸਾਰਾ ਦਿਨ ਦੀ ਭਾਗ ਤੋੜ ਟੈਨਸ਼ਨ ਤੇ ਉਹਦੇ ਉਹ ਇਸ ਕਰਕੇ ਪਤਾ ਉਹਦਾ ਮੇਨ ਕਾਰਨ ਹੈਗਾ ਸਾਰੀ ਇੱਕ ਤਾਂ ਲੇਟ ਨਾਈਟ ਤੱਕ ਆਪਣਾ ਫੋਨ ਦੇਖਦੇ ਰਹਿਣਾ, ਉਹ ਨੀਂਦ ਤਾਂ ਨੀ ਪੂਰੀ ਹੁੰਦੀ ਨਾ, ਲੇਟ ਨਾਈਟ ਤੱਕ ਫੋਨ ਦੇਖਦੇ ਰਹਿਣਾ
ਬਿਲਕੁਲ ਸਹੀ ਗੱਲ ਏ ਕਦੀ ਹੋਰ ਅੱਜ ਕੱਲ ਤੇ ਬੰਦਾ ਟੀ ਵੀ ਵੀ ਘੱਟ ਦੇਖਦੇ ਨੇ ਬੰਦੇ ਜਿਆਦਾ ਫੋਨ ਚ ਸਕੋਲ ਕਰਦੇ ਨੇ ਬਸ ਹਰ ਟਾਈਮ ਰੀਲ ਸਕਰੋਲ ਕਰ ਲਈ ਸੋਸ਼ਲ ਮੀਡੀਆ ਦੇਖ ਲਿਆ।
ਉਲਟਾ ਸਾਬ ਹੋ ਗਿਆ ਨਾ ਜਿਸ ਟਾਈਮ ਜਾਗਨਾ ਉਦੋਂ ਜਾ ਉਦੋਂ ਸੋਣਾ ਤੇ ਜਦੋਂ ਸੋਣਾ ਉਦੋਂ ਜਾਗਨਾ ਮਤ ਤਾਂ ਉਲਟਾ ਹੀ ਬਣਾਇਆ ਦਾ ਸਿਸਟਮ ਸਾਰੀ ਰਾਤ ਆਪਣਾ ਸਵੇਰੇ ਦੋ ਤਿੰਨ ਵਜੇ ਤੱਕ ਸਕਰੀਨ ਟਾਈਮ ਦੇਖੀ ਜਾਣਾ ਜਦੋਂ ਉੱਠਣ ਦਾ ਟਾਈਮ ਹੁੰਦਾ ਅੰਮ੍ਰਿਤ ਤ ਵੇਲੇ ਆ ਓਦਾਂ ਉੱਠੋ ਟਾਈਮ ਨਾਲ, ਉਸ ਟਾਈਮ ਆ ਬੰਦੇ ਜਾ ਕੇ ਸੋ ਸੋ ਜਾਂਦੇ ਆ ਸਾਰੇ ਅਸੀਂ, ਤੇ ਫੇਰ ਤੁਹਾਨੂੰ ਪਤਾ ਸਾਰਾ ਦਿਨ ਉਵੇ ਸਟਰ੍ਰੈਸ ਚ ਹੀ ਜਾਂਦਾ।
ਬਿਲਕੁਲ ਸਹੀ ਗੱਲ ਆ, ਔਰ ਦੇਖੋ ਜਲਦੀ ਬੜੀ ਮਤਲਬ ਜਿਹੜੀ ਸਵੇਰ ਦੀ ਹੁੰਦੀ ਨਾ ਧੁੱਪ ਉਹ ਤਾਂ ਵੈਸੇ ਹੀ ਬੜੀ ਫਾਇਦੇਮੰਦ ਏ। ਅਗਰ ਅਸੀਂ ਜਲਦੀ ਉੱਠਾਂਗੇ ਤਾਂ ਹੀ ਸਾਨੂੰ ਸਵੇਰ ਦੀ ਧੁੱਪ ਲੱਗੇਗੀ ਨਾ ਵਿਟਾਮਿਨ ਡੀ ਮਿਲਦਾ। ਔਰ ਉਵੇਂ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਏ। ਤੇ ਗੋਲੀਆਂ ਖਾਣੀ ਪੈਂਦੀ ਏ। ਨੁਕਸਾਨ ਹੀ ਹੈ ਨਾ ਗੋਲੀਆਂ ਖਾਣੀ ਪੈਂਦੀ ਹੈ ਤੇ
ਕਿੰਨਾ ਮਤਲਬ ਕਿੰਨੇ ਫਾਇਦੇ ਨੇ ਉੱਠਣ ਦੇ, ਮੈਂ ਤੁਹਾਨੂੰ ਕਹਿਣੀ ਹਾਂ ਮਤਲਬ ਕਿੰਨੀ ਗਿਣਤੀ ਨੀ ਹੈ ਮਤਲਬ ਇੰਨੇ ਫਾਇਦੇ ਹੈਗੇ ਨੇ ਤੇ
ਹਾਂਜੀ ਬਲਕਿ ਮੈਨੂੰ ਤੁਹਾਡੀ ਗੱਲ ਸੁਣ ਕੇ, ਨਾ ਹੁਣ ਮੋ ਮੋਟੀਵੇਸ਼ਨ ਮਿਲ ਰਹੀ ਏ ਕਿ ਜਲਦੀ ਉੱਠਣਾ ਚਾਈਦਾ ਐ,
ਹਾਂ, ਨਹੀਂ -ਨਹੀਂ ਮੈਂ ਤੁਹਾਨੂੰ ਕਹਿਣੀ ਜਲਦੀ ਉੱਠੋ ਆਪਣਾ ਟਾਈਮ ਨਾਲ ਸੋਵੋ, ਨਾ ਸਾਡਾ ਤਾਂ ਰੂਟੀਨ ਹੈਗਾ ਬੱਚਿਆਂ ਨੂੰ ਦੇਖੋ ਸਵੇਰੇ ਸਕੂਲ ਭੇਜਣਾ ਹੁੰਦਾ, ਉਸ ਦੇ ਹਿਸਾਬ ਨਾਲ ਸਾਨੂੰ ਵੈਸੇ ਵੀ, ਜਲਦੀ ਹਰ ਚੀਜ਼ ਟਾਈਮ ਦੀ ਕਰਦੇ ਆ ਫਿਰ, ਸਵੇਰੇ ਫਿਰ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਬੱਚੇ ਕਿਸ ਟਾਈਮ ਜਿੱਦ ਕਰਦੇ ਨੇ, ਬਟ ਨਹੀਂ ਅਸੀਂ ਕੇਹਦੇ ਨਈ। ਟਾਈਮ ਨਾਲ ਸੋਵੋਗੇ ਤੇ ਫਿਰ ਟਾਈਮ ਨਾਲ ਤੁਸੀਂ ਉੱਠੋਗੇ ਨਾ, ਤੇ ਟਾਈਮ ਨਾਲ ਉੱਠੋਗੇ ਤੇ ਟਾਈਮ ਨਾਲ ਰੈਡੀ ਹੋ ਕੇ ਸਕੂਲ ਜਾਓਗੇ, ਪਰ ਉਹੀ ਉਹ ਬੱਚਿਆਂ ਨੂੰ ਵੀ ਡਿਸਿਪਲਿਨ ਪਤਾ ਹੁੰਦਾ ਆ ਕਿ ਹਾਂ ਕਿੱਦਾਂ ਰੈਣਾ,
ਬਿਲਕੁਲ ਜੀ ਬਿਲਕੁਲ।
ਕੀ ਤੁਸੀਂ ਵੀ ਰੂਟੀਨ ਬਣਾਓ,
ਦੇਖੋ ਹੁਣ ਮੈਂ ਤੇ ਤਾਨੂੰ ਪਤਾ ਹਾਂਜੀ ਮੈਂ ਕੋਲਜ ਜਾਣ ਵਾਲੀ ਕੁੜੀ, ਮੇਰੇ ਕੋਲ ਇੰਨਾ ਟਾਈਮ ਹੁੰਦਾ ਨੀ ਕਿ ਮੈਂ ਜਲਦੀ ਉੱਠ ਹਾ ਪਰ ਹੁਣ ਮੈਨੂੰ ਤੁਹਾਡੀ ਗੱਲ ਸੁਣ ਕੇ ਬੜੀ ਮੋਟੀਵੇਸ਼ਨ ਮਿਲੀ ਏ।
ਹਾਂ, ਨਹੀਂ -ਨਹੀਂ ਇਵੇਂ ਨੀ ਏ, ਚਲੋ ਵਧੀਆ ਗੱਲ ਏ, ਚੰਗੀ ਗੱਲ ਏ ਤੁਹਾਨੂੰ ਮੇਰੀ ਗੱਲ ਨਾਲ ਚਲੋ- ਕਿਸੇ ਨੂੰ ਦੇਖੋ, ਕਿੰਨਾ ਫਾਇਦਾ ਈ ਹੋਏਗਾ, ਏਹਦਾ ਕੋਈ ਓਹ ਥੋੜ੍ਹੇ ਨਾ ਜੇ ਬੰਦਾ ਕੋਈ ਚੰਗੀ ਚੀਜ਼ ਸਿੱਖਦਾ ਕਿਸੇ ਤੋਂ ਹਨਾ, ਤੇ
ਹਾਂਜੀ ਹੋਰ ਦੇਖੋ ਵੈਸੇ ਇੱਕ ਗੱਲ ਜੇ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਅਸੀਂ ਵੀ ਜਲਦੀ ਉੱਠਦੇ ਸੀ, ਉੱਠ ਕੇ ਪੜ੍ਹਨਾ, ਸਵੇਰੇ ਚਾਰ ਵਜੇ, ਪੰਜ ਵਜੇ ਕੋਲਜ,
ਦੇਖੋ ਅੱਜ -ਕੱਲ੍ਹ ਦੇ ਪਰ ਬੱਚੇ ਨਈ ਕਰਦੇ। ਮੈਂ ਤੁਹਾਨੂੰ ਦੱਸਾਂ ਬੱਚੇਆਂ, ਬੱਚੇ ਕੈਣਗੇ ਦਸ ਸਾਰਾਂ ਦਿਨ ਪੜ੍ਹੀਏ ਹੁਣ ਸਵੇਰੇ ਫਿਰ ਪੜ੍ਹੀਏ, ਮਤਲਬ ਬੱਚੇ ਹੈ ਜੇ ਚਲੋ ਛੋਟੇ ਨੇ ਵੈਸੇ ਤਾਂ ਚਲੋ ਸਮਝਦਾਰ ਹੋ ਜਾਂਣਗੇ ਆਪਣੇ ਆਪ,
ਹਾਂਜੀ। ਬਟ ਪੈਹਲਾ ਟਾਈਮ ਐ ਏਦਾ ਸੀ ਕਿ ਬੰਦੇ ਸਵੇ, ਬੱਚੇ ਜਿਵੇਂ ਸਵੇਰੇ ਉੱਠ ਕੇ ਪੜ੍ਹਦੇ ਹੁੰਦੇ ਸੀ ਸਪੈਸ਼ਲੀ ਜਿਸ ਦਿ ਐਗਜ਼ਾਮ ਡੇ
ਹਾਂਜੀ -ਹਾਂਜੀ ਅਸੀਂ ਖੁੱਦ ਬੋਤ ਏਦਾਂ ਕਰਦੇ ਸੀਗੇ, ਭਾਵੇਂ ਲੇਟ ਨਾਈਟ ਵੀ ਪੜ੍ਹਾਈ ਕਰਨੀ, ਸਵੇਰੇ ਵੀ ਪੜ੍ਹਾਈ ਕਰਨੀ,
ਓਹੀ ਹੁਣ ਜਿੱਦਾਂ ਸਕੂਲ ਟਾਈਮ ਤੇ ਅਸੀਂ ਤਾਂ ਵੀ ਉੱਠ ਜਾਂਦੇ ਸੀ, ਪਰ ਹੁਣ ਕੋਲੇਜ ਟਾਈਮ ਵਿੱਚ ਏਦਾਂ ਹੁੰਦਾ ਕਿ ਲੇਟ ਲਾਏ ਨਾਈਟ ਪੜ੍ਹਦੇ ਰੈਣਾ।
ਹਾਂ ਬਸ -ਬਸ, ਬਸ ਸਹੀ ਗੱਲ ਏ, ਬਟ ਓਹੀ ਨਾ ਓਹ ਚੀਜ਼ ਖਰਾਬ ਹੋ ਜਾਂਦੀ, ਜੀ ਸਾਡੀ ਨੀਂਦ ਨਈ ਖਰਾਬ ਹੁੰਦੀ। ਜੇ ਅਗਰ ਲੇਟ ਸੁੱਤੇ ਆ, ਤੇ ਆਪੇ ਆਟੋਮੈਟਿਕ ਗੱਲ ਏ, ਹਾਂਜੀ।
ਔਰ ਉਸ ਟਾਈਮ ਤੇ ਯਾਦ ਵੀ ਰੈਂਦਾ ਸੀ। ਹੁਣ ਜਦੋਂ ਹੁਣ ਅਸੀਂ ਜਿੱਦਾਂ ਯਾਦ ਕਰਦੇ ਆ ਰਾਤੀ, ਉਹ ਯਾਦ ਨਈ ਰੈਂਦਾ। ਓਹੀ ਹਾਂ ਬਿਲਕੁਲ ਸਈ ਗੱਲ ਏ,
ਮੈ ਦੱਸਿਆ ਮਾਹੌਲ ਹੀ ਇਹੋ ਜਾਂਦਾ, ਨਾ ਦਿਲ ਦਾ ਇੰਨਾ ਰੋਣਾ ਹੁੰਦਾ। ਕੋਈ ਸ਼ਾਂਤੀ ਸਵੇਰ ਦਾ ਟਾਈਮ ਹੁੰਦਾ ਸ਼ਾਂਤੀ ਦਾ। ਉਸ ਟਾਈਮ ਸਭ ਸੋ ਰਹੇ ਨੇ ਸ਼ਾਂਤੀ ਇੰਨੀ ਕੋਈ ਰੋਲਾ ਨਹੀਂ ਘਰ, ਨਾਲੇ ਹਨਾ, ਓਹਦੇ ਆਟੋਮੈਟਿਕ ਸਾਡਾ ਦਿਮਾਗ ਫਰੈਸ਼ ਫੀਲ ਕਰੇਗਾ। ਫਰੈਸ਼ ਫੀਲ ਕਰੇਗਾ ਤੇ ਓਹ ਆਪੇ ਚੀਜ਼ ਓਹਦੀ ਮੈਮਰੀ ਸ਼ਾਰਪ ਹੋਏਗੀ, ਉਹਨੂੰ ਯਾਦ ਹੋ ਜਾਏਗਾ।
ਔਰ ਦੇਖੋ ਅਗਰ ਅਸੀਂ ਜਲਦੀ ਉੱਠ ਹਨਾ ਇੱਕ -ਦਿਨ ਬੰਦਾ ਜਿਵੇਂ ਦੋ -ਦਿਨ ਉੱਠੇ, ਤਿੰਨ -ਦਿਨ ਉੱਠੇ, ਉਸ ਤੋਂ ਬਾਅਦ ਅਗਰ ਰੋ ਰੋਟੀਨ ਬਣ ਜੇ ਨਾ, ਤੇ ਲਾਈਫ ਵਿੱਚ ਓਦਾ ਡਿਸਪਲਿਨ ਵੀ ਆਂਦਾ ਆ ਪੂਰਾ।
ਮੈਂ, ਮੈਂ ਤੁਹਾਨੂੰ ਏਹੀ ਕੈਹ ਰਈ ਹਾਂ ਤੁਸੀਂ ਏ ਲਗਾਤਾਰ ਅਗਰ ਟਵੈਂਟੀ ਡੇਜ਼ ਕੋਈ ਵੀ ਚੀਜ਼ ਕਰ ਲੈਂਦੇ ਹੋ ਨਾ, ਤੁਹਾਡਾ ਉਹ ਇੱਕ ਰੂਟੀਨ ਬਣ ਜਾਂਦੀ ਜੇ। ਏਹ ਗੱਲ, ਤੁਸੀਂ ਸੁਣੀ ਹੋਣੀ ਹੈ, ਕਿ ਅਗਰ ਕੋਈ, ਹਾਂਜੀ- ਹਾਂਜੀ ਦੇਖੋ। ਉਹੀ ਗੱਲ ਦਾ ਕਿੰਨੇ ਹੀ ਫਾਇਦੇ ਨੇ, ਤਾਂ ਹੀ ਤੇ ਕਹਿੰਦੇ ਨੇ ਅਹ ਆਰਾਮ ਨਾਲ ਤਾਂ ਸਵੇਰੇ ਅਸੀਂ ਜਲਦੀ ਉੱਠੀ ਆ, ਸਾਡੇ ਕੋਲ ਟਾਈਮਿੰਗ ਹੁੰਦੀ, ਅਸੀਂ ਆਪ ਆਪਣਾ ਦਿਨ ਦੀ ਪਲੈਨਿੰਗ ਕਰ ਸਕਦੇ ਹਾਂ, ਆਰਾਮ ਨਾਲ ਵੀ ਅੱਜ-ਅੱਜ ਅਸੀਂ ਦਿਨ ਚ ਕੀ -ਕੀ ਕਰਨਾ ਹਨਾ। ਕੋਈ ਫੋਨ ਨੀ, ਕੋਈ ਆਵਾਜ਼ ਨੀ, ਕੋਈ ਕੁਛ ਨੀ ਹੋਏਗਾ ਹਨਾ, ਆਰਾਮ ਨਾਲ ਸਾਨੂੰ ਆਪਣੇ ਨਾਲ ਟਾਈਮ ਬਤਾਨੇ ਹਾਂ, ਆਰਾਮ ਨਾਲ ਮੈਡੀਟੇਸ਼ਨ ਕਰਦੇ ਹਾਂ। ਥੋੜਾ ਟਾਈਮ ਆਪਣੇ ਆਪ ਨੂੰ ਦਿੰਦੇ ਹਾਂ, ਸਾਰਾ ਦਿਨ ਤਾਂ ਬੰਦਾ ਹਾਏ, ਐਹ ਗੱਲ ਹੋ ਗਈ। ਉਹ ਗੱਲ ਹੋ ਗਈ, ਓਦੇ ਨਾਲ ਗੱਲ ਕਰ ਲੈ, ਫੋਨ ਤੇ ਗੱਲ ਕਰ ਹਨਾ। ਕਦੀ ਕੋਈ ਆ ਗਿਆ ਦੇਖੋ, ਆਪਣਾ ਅਸੀਂ
ਮੈਡੀਟੇਸ਼ਨ, ਅਸੀਂ ਰਾਤੀ ਵੀ ਕਰਕੇ ਸੋ ਸਕਦੇ ਹਾਂ।
ਹਾਂ, ਨਈ ਓ ਐਹ ਤੁਹਾਨੂੰ ਰਾਤ ਨੂੰ ਵੀ ਕਰਕੇ ਸੋਣਾ ਚਾਹੀਦਾ, ਰਾਤ ਨੂੰ ਵੀ ਆਰਾਮ ਨਾਲ ਸ਼ਾਂਤੀ, ਤੁਸੀਂ ਪੰਜ ਮਿੰਟ ਵੀ ਦਸ ਮਿੰਟ ਵੀ ਬੈਠ ਜੋ। ਹਾਂਜੀ -ਹਾਂਜੀ
ਓ ਸਾਰੇ ਦਸ ਮਿੰਟ ਮੈਡੀਟੇਸ਼ਨ ਕਰੇ, ਬੰਦਾ ਤੇ ਪੂਰੀ ਐਂਜ ਸਟਰ੍ਰੈਸ ਫਰੀ ਹੋ ਜਾਂਦਾ ਬੰਦਾ।
ਹਾਂ, ਨਹੀਂ-ਨਹੀਂ ਤੁਹਾਡੇ ਗੱਲ ਸਹੀ ਹੈ।
ਮਨ ਸ਼ਾਂਤ ਰੈਂਦਾ ਏ ਹਨਾ।
ਨਹੀਂ, ਓਤਾਂ ਮੈਂ ਵੀ ਹਾਂ, ਬਿਲਕੁਲ ਸਹੀ ਕਿਹਾ। ਤੁਸੀਂ ਕੋਈ ਨੀ, ਹੁਣ ਤੁਸੀਂ ਕੋਸ਼ਿਸ਼ ਕਰਨਾ, ਜਲਦੀ ਉੱਠ ਕੇ, ਜਦ ਜਲਦੀ ਆਪਣੇ-ਆਪ, ਜਦੋਂ ਇੱਕ ਰੂਟੀਨ ਬਣ ਜੇਗ ਨਾ, ਫੇਰ ਤੁਹਾਨੂੰ ਮੁਸਕਿਲ ਇੱਕ ਵਾਰ ਰੂਟੀਨ ਬਣਾ ਲੋ, ਨਾ ਹਾਂ ਇਹ ਸਭ ਸਹੀ ਚਲੋ ਠੀਕ ਹੈ, ਫੇਰ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ।
ਕਾਰ